ਹੈਲੋ ਸਤਿ ਸ੍ਰੀ ਅਕਾਲ ਜੀ ਕਿਵੇਂ ਵਧੀਆ ਹਾਂ ਵਧੀਆ ਵਧੀਆ ਸਭ ਠੀਕ ਠਾਕ ਤੁਸੀਂ ਦੱਸੋ
ਹੋਰ ਹਾਂ ਹਾਂ ਮੈਂ ਵੀ ਠੀਕ ਹਾਂ
ਮੈਂ ਵੀ ਨਾ ਹੇਅਰ ਸਟਾਈਲ ਤੁਸੀਂ ਕਿਹਾ ਸੀ ਹੇਅਰ ਸਟਾਈਲ ਟਰਾਈ ਕਰਿਆ ਕਰ ਥੋੜੇ ਜਿਹੇ ਨਵੇਂ ਅਲੱਗ ਕਿਉਂਕਿ ਤੁਹਾਨੇ ਕਿਹਾ ਸੀ ਨਾ ਵੀ ਹੇਅਰ ਸਟਾਈਲ ਟਰਾਈ ਕਰਿਆ ਕਰ ਵੀ ਮੇਰੇ ਫੇਸ ਤੇ ਬਹੁਤ ਹੇਅਰ ਸਟਾਈਲ ਸੂਟ ਕਰਦੇ ਨੇ ਮੈਂ ਨਾ ਇੱਕ ਨਵਾਂ ਹੇਅਰ ਸਟਾਈਲ ਇਨਵੈਂਟ ਕੀਤਾ ਹਾਂ ਮਤਲਬ ਮੈਂ ਪਹਿਲਾਂ ਤਾਂ ਕਰਦੀ ਨੀ ਸੀ ਇੱਕ ਨਾ ਜਮਾ ਉੱਚਾ ਉੱ ਮਤਲਬ ਉੱਚਾ ਜੂੜਾ ਨੀ ਹੁੰਦਾ ਹੈਗਾ ਐਵੇਂ ਬਾਲ ਚਕਦੇ ਸਾਰੇ ਉੱਤੇ ਆ ਪ੍ਰੋਪਰ ਉੱਤੇ ਬਿਲਕੁਲ ਉਹ ਜੂੜਾ ਇਨਵੈਂਟ ਕਰਿਆ ਤੇ ਮੇਰੇ ਉਹ ਸੋਹਣਾ ਬਹੁਤ ਲੱਗਦਾ ਮੈਂ ਉਹ ਕਰਕੇ ਰੱਖਦੀ ਹਾਂ ਘਰੇ ਨਾਲੇ ਤਾਂ ਪੰ ਜੇ ਆਪਾਂ
ਘਰੇ ਮੇ ਮੈਂ ਨਾ ਜਿਵੇਂ ਤੁਹਾਡੀ ਫੋਟੋਆਂ ਦੇਖੀਆਂ ਵੀਆਂ ਵੀ ਤੁਸੀਂ ਕਦੇ ਕਦੇ ਇੱਧਰ ਤੋਂ ਪਾਉਂਦੇ ਸੀਗੇ ਤਾਂ ਉਹ ਫੋਟੋਆਂ ਚ ਨਾ ਤੁਸੀਂ ਤੁਹਾਡਾ ਜਿਵੇਂ ਦਾ ਡਰੈਸਅਪ ਹੁੰਦਾ ਸੀ ਤੁਸੀਂ ਜਿਵੇਂ ਜੇ ਕੱਪੜੇ ਪਾਉਂਦੇ ਸੀਗੇ ਨਾ ਉਸ ਹਿਸਾਬ ਨਾਲ ਵੀ ਜੇ ਤੁਸੀਂ ਉਹ ਜੂੜਾ ਉਹਦੇ ਨਾਲ ਕਰਕੇ ਵੀਖ ਨਾ ਤੁਹਾਡੇ ਬੈਗ ਟੰਗਿਆ ਹੁੰਦਾ ਸੀ ਉਹ ਬਹੁਤ ਸਹੀ ਚੀਜ਼ ਲੱਗਦੀ ਆ ਜਿਵੇਂ ਤੁਸੀਂ ਬੈਗੀ ਜੀਨ ਵਗੈਰਾ ਪਾਈਆਂ ਹੋਈਆਂ ਹੋਣੀ ਆਵੇ ਕਰਕੇ ਕੁਛ ਤਾਂ ਉਹਦੇ ਨਾਲ ਤਾਂ ਜੁੜਾ ਬਹੁਤ ਹੀ ਫੱਬਦਾ ਉਹ ਕਰਕੇ ਵੇਖਿਆ ਸੀ
ਅੱਛਾ ਘਰੇ ਤਾਂ ਮੈਂ ਬਾਲ ਖੁੱਲ੍ਹੇ ਫਿਰ ਬੱਸ ਚ ਟਰੈਵਲ ਕਰਨਾ ਬੜਾ ਔਖਾ ਹੈ ਖੁੱਲੇ ਬਾਲਾਂ ਨਾਲ ਪਤਾ ਕੀ ਹੈ ਉਹ ਨਾ ਜੋੜਾ ਬਿਲਕੁਲ ਉੱਚਾ ਹਾਂ ਦੀਆ ਬਿਲਕੁਲ ਉੱਚਾ ਜੂੜਾ ਉਰੇ ਉੱਤੇ ਤੇ ਉਹਦੇ ਨਾਲ ਤਾਂ ਬਾਲ ਸਾਰੇ ਤੇ ਰਹਿੰਦੇ ਨੇ ਨਾ ਤਾਂ ਬਲ ਗਰਦਨ ਤੇ ਲੱਗਣ ਤੇ ਉਹਦੇ ਨਾਲ ਨਾ ਮਤਲਬ ਜਦੋਂ ਢੂ ਲਾ ਕੇ ਬਹਿੰਣੇ ਆ ਨਾ ਜੂੜਾ ਵਿੱਚ ਆਵੇ ਉਹ ਜੂੜਾ ਉੱਤੇ ਹੀ ਹੁੰਦਾ ਗਾ ਉਹ
ਇਹ ਤਾਂ ਹੈ ਇਹ ਤਾਂ ਹੈ ਇਹ ਇਹ ਚੀਜ਼ਾਂ ਮੈਨੂੰ ਬਹੁਤ ਉਹ ਕਰਦੀ ਤੰਗ ਵੀ ਪਿੱਛੋਂ ਕੁਛ ਟੱਚ ਨੀ ਹੋਣਾ ਚਾਹੀਦਾ ਮਤਲਬ ਚੁੱਭੇ ਨਾ
ਤੇ ਉਹਦੇ ਨਾਲ ਨਾ ਆਪਾਂ ਕੰਮ ਜੇ ਤੁਸੀਂ ਜਿਵੇਂ ਦੇਖੋ ਜੂੜਾ ਕਰਕੇ ਉੱਚਾ ਨਾ ਉਰੇ ਪ੍ਰੋਪ ਉਪਰ ਤੁਸੀਂ ਕੋਈ ਕੰਮ ਕਰ ਰਹੇ ਹੋ ਮਤਲਬ ਉਹ ਨਾ, ਟੈਟ ਨਹੀਂ ਹੋਣਾ ਚਾਹੀਦਾ ਕਿ ਵੀ ਉਹ ਤੁਹਾਡੇ ਜਿਹੜੇ ਬਾਲ ਨੇ ਉਹਨਾਂ ਦੀ ਜੜ੍ਹਾਂ ਨੂੰ ਮੈਂ ਕਸ ਰੱਖਿਆ ਪ੍ਰੋਪਰ ਜੂੜਾ ਉਹ ਮੈਂ ਥੋੜਾ ਥੋੜਾ ਜਦੋਂ ਰੋਸ ਕਰਾਂਗੇ ਆਪਾਂ ਸਿੱਖ ਜਾ ਗੇ ਮੈਂ ਪਹਿਲਾਂ ਉਹੀ ਕਰਦੀ ਸੀ ਹੁਣ ਥੋੜ੍ਹਾ ਜੇ ਮੈਂ ਨੀਵਾਂ ਕਰਨ ਲਾਗੀ ਜੂੜਾ ਉਹ ਨਾ ਵਿੱਚ ਆ ਜਾਂਦਾ
ਨਹੀਂ ਨਹੀਂ ਥੋੜਾ ਜਿਹਾ ਹਾਂ ਹਾਂ ਮਤਲਬ ਜੇ ਤੁਸੀਂ ਪ੍ਰੋਪਰ ਇਹਨੂੰ ਪੂਰਾ ਚੰਗੀ ਤਰ੍ਹਾਂ ਹੇਅਰ ਸਟਾਈ ਬਲ ਜੁੜਿਆ ਤੁਸੀਂ ਕਰ ਲ ਨਾ ਅੱਗੇ ਥੋੜੇ ਜੇ ਨਾ ਬਾਲ ਕੱਢ ਲਿਆ ਕਰ ਉੱਥੋਂ ਵੈਸੇ ਤਾਂ ਕੈਂਚੀ ਮੇਰੇ ਖਿਆਲ ਤੁਸੀਂ ਮ ਨਹੀਂ ਲਵਾਉਂਦੇ ਹੋਣੇ ਨਾ ਕੈਂਚੀ
ਨਹੀਂ ਮੈਂ ਲਵਾਉਂਦੀ ਨੀ ਕੈਂਚੀ
ਹਾਂ ਬਸ ਜੇ ਤੁਸੀਂ ਨਹੀਂ ਲਾਉਣੇ ਹੋ ਨਾ ਜਿੰਨੇ ਤੁਹਾਡੇ ਵਾਲ ਨੇ ਨਾ ਅੱਗੇ ਦੇ ਮਾੜੇ ਮਾੜੇ ਉਹ ਭਾਵੇਂ ਲੰਬੇ ਲੰਬੇ ਹੋਣ ਲਟੀਆਂ ਵਿੱਚ ਭਾਵੇਂ ਛੋਟੀਆ ਹੋਣ ਉਹ ਕੱਢ ਲਿਆ ਕਰੋ ਤੇ ਪੂਰਾ ਪ੍ਰੋਪਰ ਅਰੇ ਨਹੀਂ ਥੋੜਾ ਥੋੜਾ ਜ਼ਿਆਦਾ ਨਹੀਂ ਥੋੜਾ ਥੋੜਾ ਮੈਂ ਜਮਾਂ ਅੱਗੋਂ ਨੀ ਕਹਿ ਰਹੀ ਜਿਹੜਾ ਉਹ ਤੇਰੇ ਨਾਮ ਵਾਲਾ ਸਲਮਾਨ ਖਾਨ ਬਣ ਜਾਓ ਓਵੇਂ ਮੈਂ ਕਹਿ ਰਹੀ ਮੈਂ ਕਹਿ ਰਹੀ ਹਾਂ ਆ ਜਮਾ ਕੰਨਾਂ ਦੇ ਕੋਲੋਂ ਕੱਢ ਕੇ ਜਿਵੇਂ ਆਪਾਂ ਕੁੰਡਲਾਂ ਪਾਉਂਦੇ ਹਾਂ
ਅੱਛਾ ਠੀਕ ਹੈ ਠੀਕ ਹੈ ਉਹ ਤਾਂ ਫੇਰ ਜੇ ਕਿਤੇ ਆਪਾਂ ਘਰੋਂ ਬਾਹਰ ਜਾਈਏ ਤਾਂ ਪਾ ਲਈਏ ਨਹੀਂ ਘਰੇ ਤਾਂ ਨਹੀਂ ਪਾਇਆ ਜਾਂਦਾ ਉਹ
ਘਰੇ ਤਾਂ ਫਿਰ ਤੰਗ ਹੀ ਕਰਦੀ ਰਹਿੰਦੀ ਜੀ ਚ ਕੁਛ
ਨਹੀਂ ਮੈਨੂੰ ਐ ਹੁੰਦਾ ਮੇਰੇ ਸਿਰ ਤੇ ਇੱਕ ਮੇਰੀ ਅੱਖਾਂ ਸਾਹਮਣੇ ਇੱਕ ਵੀ ਬਾਲ ਆਵੇ ਮੇਰੇ ਸਾਰੇ ਬਾਲ ਉੱਤੇ ਰਹਿਣ ਪ੍ਰੋਪਰ ਰਹਿਣ ਉਤੇ ਇੱਕ ਜਗ੍ਹਾ ਬਸ, ਉਹਦੇ ਨਾਲ ਸਾਰੇ ਬਾਹਰ ਇੱਕ ਜਾ ਰਹਿੰਦੇ ਨੇ ਤੇ ਬਾਕੀ ਐ ਪ੍ਰੋਪਰ ਰਹਿੰਦਾ। ਇਨਸਾਨ ਤੇ ਉਹ ਕੰਮ ਨਾ ਨਾ, ਨਾਲੇ ਜਦੋਂ ਬਾਲ ਤੰਗ ਕਰਦੇ ਨੇ ਆਪਾਂ ਖਾਣਾ ਖਾ ਰਹੇ ਹਾਂ ਬਾਲ ਅੱਗੇ ਆਈ ਜਾਂਦੇ ਨੇ ਬਹੁਤ ਹੈਲਪ, ਆਦੀ ਹੈ ਹਨਾ ਅਲਕ ਅਕਲਕਾਨੀ ਵਾਲੀ ਆਦੀ ਆ, ਜਿਵੇਂ ਆਪਾਂ ਕੋਈ ਕੰਮ ਕਰ ਰਹੇ ਹਾਂ ਸਬਜ਼ੀ ਕੱਟ ਰਹੇ ਹਾਂ, ਉਹ ਜੇ ਬਾਲ ਇੱਕ ਵੀ ਨਹੀਂ ਜਾਣਾ ਚਾਹੀਦਾ ਹੱਥ ਇੰਨੇ ਸਾਫ਼ ਹੋਣੇ ਚਾਹੀਦੇ ਨੇ ਮੈਂ ਸਬਜ਼ੀ ਤਾਂ ਹੀ ਨੀ ਕੱਟਦੀ ਕਿਉਂਕਿ ਮੈਂ ਤਿੰਨ ਚਾਰ ਵਾਰ ਮੈਂ ਤਿੰਨ ਚਾਰ ਵਾਰ ਹੱਥ ਧੋਣੀ ਆ ਕਿਉਂਕਿ ਬਾਲਜਿੰਦਰ ਬਾਗ ਜੀ ਗੱਲ ਦਾ ਨੀ ਹੈਗਾ ਉਹ
ਨਹੀਂ ਸਹੀ ਗੱਲ ਇਹ ਇਹ ਚੀਜ਼ ਹੈ ਨਾ ਬਹੁਤ ਦੇਖਣੀ ਚਾਹੀਦੀ ਹੈ ਵੀ ਸਬਜ਼ੀ ਚ ਰੋਟੀ ਚ ਆਟੇ ਚ ਕਿਤੇ ਵੀ ਵਾਲ ਨਹੀਂ ਹੋਣਾ ਚਾਹੀਦਾ। ਜਿਵੇਂ ਨਾ ਹਿਸਟੋਰੀਕਲ ਇੱਕ ਚੀਜ਼ ਹੈਗੀ ਆ ਇਤਿਹਾਸਿਕ ਦਾਰਾ ਸ਼ਿਕੋਤ ਨਾਮ, ਔਰੰਗਜੇਬ ਦਾ ਭਰਾ ਸੀ ਦਾਰਾ ਸੈਕੋ
ਹੂੰ,
ਹੂੰ, ਤੇ ਨਾ ਉਹਦੇ ਅਹ ਔਰੰਗਜ਼ੇਬ ਨੇ ਨਾ ਆਪਣੇ ਕਿਉਂਕਿ ਇਹ ਜਿਹੜੇ ਮੁਗਲ ਆਏ ਸੀ। ਆਪਣੇ ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਚ ਆਏ ਸੀਗੇ ਇਹ ਅਹ ਗੱਦੀ ਵਿੱਚ, ਤਰ ਦੇ ਮਤਲਬ ਰਿਸ਼ਤੇਦਾਰਿਆਂ
ਇਹਨੇ ਆਪਣੇ ਬਾਪ ਨੂੰ ਵੀ ਮਾਰਤਾ ਸੀਗਾ ਮਤਲਬ ਹਨਾ ਦਾਰਾ ਸ਼ਿਕੋ ਨੂੰ ਮਾਰਤਾ ਸੀ ਉਹਦਾ ਜ਼ਿਆਦਾ ਕਰਦਾ ਸੀ ਦਾਰੂ ਦਾਰਾ ਸ਼ਿਕੋ ਦਾ ਉਹ ਥੋੜ੍ਹਾ ਜਿਹਾ ਕਮਜ਼ੋਰ ਜ਼ਿਆਦਾ ਸੀ। ਲੇਕਿਨ ਔਰੰਗਜ਼ੇਬ ਨੂੰ ਥੋੜਾ ਜਹਾ ਉਹਨੇ ਘੱਟ ਪਿਆਰ ਕਰਦਾ ਸੀ, ਆਪਣੇ ਬਾਪ ਦਾ ਗਲਾ ਕੱਟਦਾ ਸੀ। ਗੱਦੀ ਪਿੱਛੇ ਕਿੰਨੇ ਬੇਕਾਰ ਸੀਗੇ ਯਾਰ,
ਤੇ ਮੈਂ ਉੱਥੋਂ ਹੀ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਵਾਲਾਂ ਦੀ ਚੀਜ਼ ਤੇ ਵੀ ਵਾਲ ਇੰਨੇ, ਜ਼ਿਆਦਾ ਆਪਣੇ ਜੇ ਆਪਣੇ ਪੇਟ ਤੇ ਚੱਲ ਜਾਣ ਤਾਂ ਬਹੁਤ ਗੰਦੀਆਂ ਬਿਮਾਰੀਆਂ ਉੱਥੋਂ ਹੋ ਜਾਂਦੀਆਂ ਨੇ, ਪਰ ਦਾਰਾ ਸ਼ਕੋਲ ਵਾਲੇ ਟਾਈਮ ਜਾਂ ਔਰੰਗਜ਼ੇਬ ਨੇ ਕੀ ਕੀਤਾ ਸੀ ਆਪਦੇ ਭਰਾ ਦੇ, ਖਾਣੇ ਵਿੱਚ ਓਨੇ ਨਾ ਸ਼ੇਰ ਦੇ ਵਾਲ ਪਾਟ ਸੀ। ਖਾਣੇ ਵਿੱਚ ਸਬਜ਼ੀ ਸੁਬਜੀ ਵਿੱਚ ਜਿਹਨੂੰ ਖਾ ਕੇ ਨਾ ਅਦਾਰਾ ਸ਼ਿਕੋ ਦੀ ਤਬੀਅਤ, ਬਹੁਤ ਦਿਨਾਂ ਤੱਕ ਖ਼ਰਾਬ ਰਹੀ ਸੀ ਤੇ ਠੀਕ ਨਹੀਂ ਸੀ ਹੋ ਰਿਹਾ ਬਹੁਤ ਕੁਛ ਕੀਤਾ ਕਰਾਇਆ ਉਹਦੇ ਤੇ ਤੇ ਗੁਰੂ ਰਾਮਦਾਸ ਜੀ ਸੀਗੇ ਹੀ ਗੁਰੂ ਕ੍ਰਿਸ਼ਨ ਜੀ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਕਿਉਂਕਿ
ਗੁਰੂ ਰਾਮਦਾਸ ਜੀ ਤਾਂ ਚੌਥੇ ਗੁਰੂ ਸੀ ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਹੋਣਗੇ। ਕਿਉਂਕਿ ਉਹ ਮੈਡੀਸਿਨ ਚ ਸੀਗੇ ਹੂੰ
ਬਹੁਤ ਗਿਆਨ ਸੀ ਉਹਨਾਂ ਨੂੰ ਕਿਹੜੀ ਜੜੀ ਬੂਟੀ ਕਿੱਥੇ ਪਈ ਹੈ ਕਿੱਥੇ ਮਿਲੇਗੀ ਕਿਹੜੀ ਜੜੀ ਬੂਟੀ ਕਿਹਦੇ ਵਾਸਤੇ ਕੰਮ ਆਵੇਗੀ ਤਾਂ ਦਾਰਾ ਸ਼ਿਕੋ ਨੂੰ ਜਦੋਂ ਇਹ ਚੀਜ਼ ਹੋਈ ਤਾਂ ਉਹ ਗੁਰੂ ਜੀ, ਗੁਰ ਹਰਿਕ੍ਰਿਸ਼ਨ ਜੀ ਨੂੰ ਬੁਲਾਇਆ ਗਿਆ ਕਿ ਤੁਸੀਂ ਇਹਦਾ ਇਲਾਜ, ਅਤੇ ਉਹਨਾਂ ਨੇ ਹੀ ਜੜੀ ਬੂਟੀਆਂ ਨਾਲ ਉਹਦਾ ਇਲਾਜ ਕੀਤਾ ਤਾਂ ਜਾ ਕੇ ਦਾ ਸ਼ੁਕਰਰੀ ਜਾਣ ਇਹ ਤਾਂ ਔਰੰਗਜ਼ੇਬ ਨੇ ਹਾਂ ਹਾਂ ਉਹ ਫੇਰ ਦੇਖੋ ਜੀ ਇੱਕ ਤਰੀਕਾ ਨਾਲ ਅਜਮਾਇਆ ਗਿਆ ਇੱਕ ਤਰੀਕੇ ਨਾਲ ਕਿਸੇ ਜਾ ਨਹੀਂ ਲਈ ਗਈ ਫੇਰ ਉਹ ਸੋਖਾ ਤਾਰੀਕਾ ਲੱਭਦੇ ਸੀ।
ਤੇ ਉਹ ਹੈਗਾ ਵੀ ਕਮਜ਼ੋਰ ਸੀਗਾ ਬਹੁਤ ਕਮਜ਼ੋਰ ਸੀਗਾ। ਉਹਨੂੰ ਮਰਿਆ ਤਾਂ ਸੀ ਕਿਉਂਕਿ ਉਹਦੇ ਡੈਡੀ ਉਹਨੂੰ ਮਤਲਬ ਉਹਦਾ ਜੋ ਬਾਪ ਸੀ ਉਹਨੂੰ ਬਹੁਤ, ਪਿਆਰ ਵਾਲਾ ਕਰਦਾ ਸੀਗਾ ਔਰੰਗਜ਼ੇਬ ਨੂੰ ਘੱਟ ਕਰਦਾ ਸੀਗਾ ਉਹਦੇ ਅੱਗੇ ਯਾਰ ਇਹ, ਇਹ ਸਾਰੇ ਇਹੋ ਜਿਹੇ ਸੀਗੇ ਇਹਨੇ ਦਾਰਾ ਸ਼ਿ
ਫੋਮ ਤਾਂ ਬਹੁਤ ਉਹ ਆਈ ਸੀ ਜਿਹੜੀ ਆਈ ਸੀ ਨਾ ਬਹੁਤ ਜ਼ੁਲਮ ਕੀਤੇ ਇਹਨਾਂ ਨੇ,
ਇੱਕ ਮੈਨੂੰ ਇਹ ਵੀ ਨੀ ਸਮਝ ਆਉਂਦਾ ਵੀ ਇਹਨਾਂ ਦੇ ਨਾਮ ਤੇ ਜੋ ਇਹ, ਗਲੀਆਂ ਬਣਦੀਆਂ ਨੇ ਸ਼ਾਹਜਹਾਨ ਗਲੀ ਗੇਟ ਨੰਬਰ ਇੰਨਾ, ਇਹਨਾਂ ਨੇ ਕੀ ਕੰਟਰੀਬਿਊਟ ਕਰਿਆ ਇਹਨਾਂ ਨੇ,
ਨਹੀਂ-ਨਹੀਂ ਅਰੇ ਇਹਨਾਂ ਨੇ ਐਵੇਂ ਕੁਛ ਨਹੀਂ ਕੀਤਾ ਇਹਨਾਂ ਨੇ, ਧੱਕੇ ਨਾਲ ਰੱਖ ਪਾਏ ਇਨਾਮ ਇਹੋ ਜਾ ਕੁਛ ਨੀ ਸੀ ਗਾ ਜੇ ਆਪਾਂ ਇਤਿਹਾਸ ਆਪਦਾ ਪੜ੍ਹੀਏ ਨਾ ਹਾਂ ਸਰਕਾਰ ਹੌਲੀ ਹੌਲੀ ਹਲੀ ਹੌਲੀ ਚ ਜਿਵੇਂ ਯੂਪੀ ਆ ਆਹ ਪੰਜਾਬ ਚ ਤਾਂ ਚਲੋ ਇੰਨੇ ਹੈ ਨੀ ਗੇ ਅ ਪਰ ਯੂਪੀ ਨਾ ਯੂਪੀ ਉੱਥੇ ਤਾਂ ਬਹੁਤ ਹੀ ਉਹ ਥਾਂ ਥਾਂ ਤੇ ਉੱਥੇ ਉਹ ਮੁੱਲ ਅਹ ਹੈਗੇ ਮੁਸਲਮਾਨਾਂ ਦੇ ਨਾਂ ਦੇ ਚੀਜ਼ਾਂ ਬਣੀਆਂ ਹੋਈਆਂ ਜਿਵੇਂ ਅਹ ਉਹ ਸੀਗਾ ਅਲਾਹਾਬਾਦ ਅਲਾਹਾਬਾਦ ਹੁਣ ਪ੍ਰਯਗਰਾਜ ਬਣਿਆ
ਹੂੰ
ਇਲਾਹਾਬਾਦ ਇਹ ਮਤਲਬ ਜਿਵੇਂ ਜਿੱਥੇ ਜਿੱਥੇ ਜਿਹੜਾ ਮੁੱਗਲ ਰਾਜ ਕਰਦਾ ਸੀ ਨਾ ਉੱਥੇ ਉੱਥੇ ਉਹ ਸਾਰੇ ਅਹ ਸਿੱਖਾਂ ਦੇ ਹਿੰਦੂਆਂ ਦੇ ਮੰਦਿਰ ਗੁਰਦੁਆਰੇ ਤੋੜ ਕੇ
ਹਾਂ ਹਾਂ ਇਹ ਉੱਧਰੋਂ ਆਏ ਨੇ ਨਾ ਆਹ ਜਿਹੜਾ ਅਹ ਅਫਗਾਨਿਸਤਾਨ ਹਾਂ ਮਤਲਬ ਇਹ ਸਾਰੇ ਇਹ ਸਾਰੇ ਜੋ ਇਲਾਕੇ ਨੇ ਉਹਨਾਂ ਤੋਂ ਇਹਨਾਂ ਨੇ ਆਪਦਾ ਉਹੀ ਇਲਾਕਾ ਤਾਂ ਰੱਖਿਆ ਇਹਨਾਂ ਨੇ ਭਾਰਤ ਤੇ ਵੀ ਹਮਲਾ ਕਰਕੇ
ਹਾਂ ਪਰ ਐਵੇਂ ਆ ਭਾਰਤ ਹੂੰ ਹੂੰ ਤਾਂਹੀ ਨਾ ਇਹ ਹੁਣ ਮੁਸਲਮਾਨ ਆਪਣੇ ਆਏ ਕਿੱਥੋਂ ਉੱਥੋਂ ਹੀ ਤਾਂ ਆਏ ਨੇ ਹੈਂ ਤਾਂ ਵਿੱਚ ਵੀ ਚਲੋ ਕੋਈ ਉੱਠਿਆ ਨੀ ਸੀ ਸਾਰੇ ਆਪਣੇ ਇੱਥੇ ਹਿੰਦੂ ਹੀ ਸੀਗੇ ਵਿੱਚ ਉਹ ਵੀ ਸਿੱਖੀ ਧਰਮ ਤਾਂ ਅਪਣਾਉਣਾ ਪਿਆ ਕਿਉਂਕਿ ਸਿੱਖੀ ਧਰਮ ਉਹੀ ਅਪਣਾ ਸਕਿਆ ਜਿਹਦੇ ਚ ਬਲੀ ਦਲੇਰੀ ਸੀ ਤਾਂ ਉਹਨਾਂ ਨੂੰ ਗੁਰੂ ਜੀ ਨੇ ਹਾਂ ਦਲੇਰੀ ਰੱਖੇ ਵੀ ਮੈਨੂੰ ਵੀ ਮੇਰੇ ਟੀਚਰ ਨੇ ਦੱਸਿਆ ਸੀ ਮੈਨੂੰ ਮਤਲਬ ਨੀ ਪਤਾ ਸੀ ਵੀ ਸਿੱਖੀ ਦਾ ਸੰਸਕ੍ਰਿਤ ਚ ਮਤਲਬ ਹੁੰਦਾ ਸਿੱਖਣਾ
ਮਤਲਬ ਕੋਈ ਸ਼ਿਸ਼ ਜਿਵੇਂ ਸ਼ਿਸ਼ਯ ਹੋ ਗਿਆ ਹਨਾ ਉਹਨੂੰ ਆਪਾਂ ਕਹਿ ਦਿੰਨਦੇ ਹਾਂ ਮਤਲਬ ਥੋੜਾ ਜਿਹਾ ਪੰਜਾਬੀ ਚ ਆਪਾਂ ਥੋੜਾ ਜਿਹਾ ਉਹ ਦਾਂ ਬੋਲਦੇ ਹਾਂ ਆਪਾਂ ਸ਼ੀਸ਼ੇ ਨੀ ਬੋਲਦੇ ਆਪਾਂ ਮਤਲਬ ਥੋੜਾ ਆਪਣੀ ਉਹਦੇ ਚ ਹਾਂ ਮਤਲਬ ਉਹ ਫਿਰ ਸਿੱਖ ਵਰਡ ਬਣ ਗਿਆ ਸੀਗਾ ਮੈਨੂੰ ਮਤਲਬ ਮਤਲਬ ਜਿਹੜੇ ਹਿੰਦੂ ਘਰਾਂ ਦੇ ਜਵਾਕ ਸੀਗੇ ਉਹ ਬਣੇ ਸੀਗੇ ਮਤਲਬ ਸਿੱਖ ਹਾਂ ਮਤਲਬ ਤਾਂ ਹੀ ਗਿਣਤੀ ਵੀ ਘੱਟ ਹੈ ਸਿੱਖਾਂ ਦੀ ਹਮ ਹਂ
ਨੇ ਨਾਂ ਹੋਰਹਾ ਹੈ
ਹਂ
ਅੱਛਾ ਅੱਛਾ
ਧਰਮ ਤਾਂ ਕੋਈ ਵੀ ਮਾੜਾ ਨਹੀਂ ਬਟ ਜੇ ਆਪਾਂ ਇੱਕ ਬੋਰੀ ਚੌਲ ਪਿੱਛੇ ਜਾਂ ਫਿਰ ਆਪਦੇ ਪੂਰਵਜਾ ਦਾ ਜੋ ਖ਼ੂਨ ਐ
ਭਾਰਤ ਦੇਸ਼
ਹੂੰ
ਹਾਂ
ਹੂੰ
ਫਿਰ ਨੀ ਬਹੁਤ ਬਹੁਤ ਸ਼ਰਮ ਆ ਜਿਹੜੇ ਆਪਦੀ ਜਿੰਮੇਦਾਰੀ ਨਾ ਸਮਝ ਕੇ ਨਾ ਕਿਸੇ ਅੱਗੇ ਵੀਟੇਰੀ ਹੋਏ ਆ ਬਾਕੀ ਹਿੰਦੁਸਤਾਨ ਦੀ ਆਪਣੀ ਇਹ ਗੱਲ ਵਧੀਆ ਕਿ ਇੱਥੇ ਕੋਈ ਟਿਕਦਾ ਨਹੀਂ ਜ਼ਿਆਦਾ ਸਮਾਂ ਲਈ ਭਾਵੇਂ ਉਹ ਅੰਗਰੇਜ਼ ਸੀਗੇ ਸਮਾਂ ਲਾਇਆ ਉਹਨਾਂ ਨੇ ਕਿਉਂਕਿ ਆਪਣੇ ਕੋਲ ਵੀ
ਪੰਜਾਬ ਤੇ ਤਾਂ ਉਹਨਾਂ ਨੇ ਸੌ ਸਾਲ ਰਾਜ ਤਾਂ ਹੈ ਪੂਰੇ ਭਾਰਤ ਤੇ ਦੋ ਸੌ ਸਾਲ ਰਾਜ ਕੀਤਾ ਮਹਾਰਾਜੇ ਨੇ ਜੀਤ ਸਿੰਘ ਜੀ ਕਰਕੇ ਤਾਂ ਇਹ ਚੀਜ਼ਾਂ ਨੇ ਨਾ ਜੋ ਬਹੁਤ ਜਿੱਦ ਆਪਣੇ ਪੂਰਵਜਡੇ ਵੱਡੇ ਦਲੇਰ ਪੂਰੇ ਭਾਰਤ ਹਿਸਟਰੀ ਚ ਨਾਮ ਹੈ ਉਹਨਾਂ ਦਾ ਯਾਰ ਫੇਰ ਆਪਾਂ ਇਹੋ ਜਿਹੇ ਕੰਮ ਇੱਕ ਸੌ ਮਤਲਬ ਇੱਕ ਤੂੰ ਦੇਖਲਾ ਮਤਲਬ ਸੌ ਬੂ ਪਤਾ ਨੀ ਕਿੰਨੀ ਬੋਰੀ ਸੌ ਗ੍ਰਾਮ ਪਤਾ ਨੀ ਸੌ ਕਿਲ ਕਿਲੋ ਚੌਲਾਂ ਪਿੱਛੇ ਮੈਂ ਇੱਕ ਨਿਊਜ਼ ਸੁਣੀ ਸੀਗੀ ਉਹ ਕਹਿੰਦੇ ਨੇ ਹੁਣ ਉਹ ਬੱਚਾ ਕਹਿ ਰਿਹਾ ਵੀ ਮੈਨੂੰ ਹਾੋਡੇ ਚਲੀ ਚਾਹੀਦੇ ਹੈਗੇ ਮੈਂ ਨੀ ਬਦਲ ਧਰਮ ਆਪਦਾ ਛੋਟੇ ਛੋਟੇ ਬੱਚੇ ਕਿਸੇ ਦੀ ਜੋ ਭੈਣ ਹੈ ਰਾਜਗੁਰੂ ਨੇ ਕਿਸੇ ਨੇ ਬਹੁਤ ਤੰਗੀਆਂ ਹੁੰਦੀਆਂ ਨੇਂ ਉਹਦਾ ਫਾਇਦਾ ਚੱਕ ਲੈਂਦੇ ਨੇਂ ਇਹ।
ਮਤਲਬ ਆਪ ਪੰਜਾਬੀ ਸਥਿਤ ਨੇ ਪ੍ਰੋਪਰ ਉਹਨਾਂ ਦੇ ਪਾਪਾ ਦੀ ਵੀ ਪੱਗ ਰੱਖੀ ਹੋਈ ਐ ਤੇ ਉਹਨਾਂ ਦੀ ਕੁੜੀ ਕੀ ਕਰਦੀ ਉਹ ਚਰਚ ਜਾਂਦੀ ਐ। ਕੱਲੀ ਚਰਚ ਜਾਂਦੀ ਉਹ ਕਹਿੰਦੀ ਮੈਂ ਗੁਰੂ ਗ੍ਰੰਥ ਸਾਹਿਬ ਨੀਂ ਪੜ੍ਹਿਆ ਵਆ ਮੈਂ ਕੋਈ ਗਿਆਨ ਹੋਰ ਕਿਤੇ ਨਈਂ ਮੈਂ ਕੋਈ ਕੋਈ ਉਹ ਨਈਂ ਪੜ੍ਹੀ ਨਈਂ ਕੋਈ ਹੋਲੀ ਬੁੱਕ ਕੁਛ ਨੀਂ ਪੜਿਆ ਕਹਿੰਦੀ ਮੈਂ ਸਿਰਫ ਬਾਈਬਲ ਪੜ੍ਹੀ ਹੋਈ ਤੇ ਬਾਈਬਲ ਪੜ੍ਹ ਕੇ ਮੈਨੂੰ ਬਹੁਤ ਵਧੀਆ ਲੱਗਦਾ।
ਉਹ ਤਾਂ ਚਲੋ ਵਧੀਆ ਗੱਲ ਐ ਬਟ ਉਹ ਵੀ ਇੱਕ ਪਵਤਰ ਗ੍ਰੰਥ ਐ ਬਟ ਅਪ
ਪਵਿੱਤਰ ਗ੍ਰੰਥ ਹੈ ਪਰ ਮੇਰਾ ਇਹ ਮਕਸਦ ਹੈ ਵੀ ਜਦੋਂ ਤੁਸੀਂ ਆਪਣੇ ਧਰਮ ਨੂੰ ਵੀ ਜਾਣੋਗੇ ਨਾਂ
ਜੋ ਆਪਦੇ ਧਰਮ ਦਾ ਸਕਾ ਨਈਂ ਹੋ ਸਕਿਆ ਉਹ ਕਿਸੇ ਹੋਰ ਧਰਮ ਦਾ ਸਕਾ ਨਈਂ ਹੋ ਸਕਦਾ। ਸਮਝੋ ਇਹ ਗੱਲ ਨੂੰ ਤਾਂ ਇਵੇਂ ਦੇ ਲੋਕਾਂ ਦੀ ਜ਼ਰੂਰਤ ਵੀ ਨੀਂ ਹੈਗੀ।
ਉਹੀ ਨਾਂ ਵੀ ਤੁਸੀਂ ਸਾਰਿਆਂ ਨੂੰ ਖ਼ਰਾਬ ਵੀ ਕਰ ਰਹੇ ਔ। ਹਾਲਾਂਕਿ ਇਹ ਨੀਂ ਵੀ ਉਹ ਆਪਦਾ ਪ੍ਰਭਾਵ ਤੇ ਛੱਡ ਰਹੇ ਆ ਨਾਂ ਉਹ ਚਲੋ ਵੀ
ਉਧਰ ਮਾਲਵੇਕੀ ਤਾਂ ਬਹੁਤ ਕ੍ਰਿਸਾਈਜ਼ ਕਰ ਰਿਹੇ ਆ। ਮਾਲਵੇ ਕਣੀ ਮੈਂ ਤੁਹਾਨੂੰ ਦੱਸਾਂ ਹਂ ਹਂ ਮਾਲਵੇ ਕਣੀ ਵੀ ਇਹ ਚੀਜ਼ ਨੇਂ ਬਹੁਤ ਜ਼ਿਆਦਾ ਨਾਂ ਉਹ ਕਰ ਰੱਖਿਆ ਪ੍ਰਭਾਵ ਪਾ ਰੱਖਿਆ ਹੈਗਾ। ਥਾਂ-ਥਾਂ ਤੇ ਨਾਂ ਮਤਲਬ ਚਰਚਾਂ ਦੀ ਐਡਵਰਟੀਜ਼ਮੈਂਟ ਕਰ ਰਹੇ ਨ ਜੀ।
ਹਂ, ਵਾਲਾ ਹੀ ਨਹੀਂ ਜ਼ਿਆਦਾ ਪਰ ਨਾ ਹੋਣਾ ਵੀ ਚਾਹੀਦਾ ਬਈ ਜਿਹੜਾ ਤੁਸੀਂ ਜਿਸ ਚੀਜ਼ ਤੁਸੀਂ ਹੱਕਦਾਰ ਨਈਂ ਹੋ ਤੁਹਾਨੂੰ ਮਿਲੇ ਹੋ ਸਹੀ ਨਈਂ ਨਾਂ। ਬਾਕੀ ਕੋਈ ਨਾ ਕਰਦੇ ਹਾਂ ਆਪਾਂ ਫੇਰ ਕਦੇ ਠੀਕ ਆ। ਮੈਂ ਵੀ ਬਾਹਰ ਕੱਪੜੋ ਕੱਪੜੇ ਲਾਹਵਾਂ ਉੱਤ ਛੱਤ ਤੋਂ
ਹਾਂ, ਮੈਂ ਵੀ ਪਾਣੀ ਪੀਣੀ ਆਂ ਜਾ ਕੇ ਸਤਿ ਸ਼੍ਰੀ ਅਕਾਲ।